ਹਾਂਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭੈਣ ਜੀ ਹਾਂਜੀ, ਠੀਕ ਹੈਗੇ ਆ। ਤੁਸੀਂ ਠੀਕੋ?
ਹਾਂਜੀ, ਬਸ ਵਧੀਆ, ਹੋਰ ਸੁਣਾਓ? ਕੀ, ਕਰਦੇ ਪਏ ਸੀ?
ਬਸ, ਹੁਣੇ ਤੇ ਕੁਛ ਨਈ, ਹੁਣੇ ਤੇ ਬਸ ਰੋਟੀ-ਪਾਣੀ ਕਰਕੇ, ਹੁਣੇ ਵਿਹਲੇ ਹੋਏ ਸੀ। ਹਨਾ, ਕੁਛ ਯਾਦ ਕਰ ਰਹੇ ਏ ਸੀ, ਥੋੜੀ ਪੁਰਾਣੀ ਗੱਲਾਂ ਸੋ ਬੈਠੇ-ਬੈਠੇ ਇਕੱਲੇ ਸੋਚ ਲੈਂਣੇ ਹੈਗੇ ਆ, ਬਚਪਨ ਦੀਆ ਗੱਲਾਂ, ਯਾਦ ਕਰ ਲੈਂਣੇ ਹੈਗੇ ਆ
ਉਹ ਤਾਂ, ਉਹ ਤਾਂ ਚੀਜ਼ ਬੜੀ ਵੱਖਰੀ, ਬਚਪਨ ਉਹ ਤਾਂ ਫ਼ੋਨ ਨਈ ਮਿਲਦਾ, ਸੋਚਦੇ ਆ ਕਿ- ਬਚਪਨ ਚੰਗਾ ਸੀਗਾ, ਆ ਹੁਣ ਦੇ ਵਿੱਚ ਤਾਂ ਮਤਲਬ ਨਾ, ਟੈਂਸ਼ਨਾਂ ਹੀ ਟੈਂਸ਼ਨ ਆ
ਹਾਂਜੀ-ਹਾਂਜੀ ਹੁਣ ਅੱਜ ਵੀ, ਅਸੀਂ ਅਗਰ ਮੈ, ਬਚਪਨ ਨੂੰ ਯਾਦ ਕਰਦੀ ਸੋਚਦੀ ਕਿ, ਕਿੰਨਾ ਅਸੀ ਮਾਇੰਡ ਫ੍ਰਰੀ, ਹੈਗੇ ਸੀ ਉਸ ਟਾਈਮ
ਹਾਂਜੀ, ਟੈਸ਼ਨਾਂ ਨਈ ਹੁੰਦੀਆਂ ਸੀ। ਕੋਈ ਫੋਨ ਨਹੀਂ, ਟੀਵੀ ਦਾ ਇੰਨਾ ਕਰੇਜ ਨੀ ਕੁਛ ਨੀ, ਸਭ ਬੜਾ ਵਧੀਆ ਲੱਗਣਾ ਸਾਰੇ ਜਾਣੇ, ਨੂੰ ਇਕੱਠੇ ਬਹਿਣਾ
ਹਾਂਜੀ।
ਛੋਟੇ ਹੁੰਦੇ, ਮੇਰੇ ਦਾ ਜਿਹੜੀ ਛੋਟੀ ਆ ਉਹ ਸੇਮ ਮੇਰੇ ਵਰਗੀ ਆ, ਉਹ ਜਦੋਂ ਕੁਝ 'ਚੋ ਸ਼ਰਾਰਤਾਂ ਕਰਦੀ ਆ ਨਾ, ਮੈਨੂੰ ਮੇਰਾ ਬਚਪਨ ਚੇਤੇ ਆ ਜਾਂਦਾ ਕਿ, ਇੱਦਾਂ ਤਾਂ ਮੈਂ ਕਰਦੀ ਹੁੰਦੀ ਸੀ। ਕਿ ਅਸੀਂ ਮੁੱਦਾ ਈ ਕਰ ਦਿੱਤੀ ਆ
ਲੇਕਿਨ ਸਾ ਲੇਕਿਨ ਸਾ ਮਤਲਬ, ਸਾਡੇ ਕੀ ਹੁੰਦਾ ਹੈਗਾ ਆ, ਕਿ ਜੋ ਅਸੀਂ, ਸ਼ੈਤਾਨੀਆਂ ਕੀਤੀਆਂ ਨਾ ਬਚ ਬਚਪਨ ਵਿੱਚ, ਹੈਂ ਲੇਕਿਨ ਅੱਜ ਦੇ ਬੱਚੇ, ਨਹੀਂ ਕਰ ਰਹੇ ਨੇ
ਹਾਂਜੀ।
ਹੈਂ, ਮਤਲਬ ਕਿ, ਅ ਅੱਜ ਦੇ ਬੱਚੇ ਦੇਖੋ ਉਨੀਆਂ ਸ਼ਤਾਨੀਆਂ ਨਈ, ਕਿਉਂਕਿ ਅੱਜ-ਕੱਲ੍ਹ ਦੇਖੋ ਪੜ੍ਹਾਈ ਇੰਨੀ, ਹਾਰਡ ਹੋ ਗਈ ਹੈਗੀ ਏ ਬੱਚੇ ਪੜ੍ਹਾਈ 'ਚ, ਕੋਚਿੰਗ ਇਹ ਸਭ ਚੀਜ਼ਾ ਚੀ ਲੱਗੇ ਰਹਿ ਜਾਂਦੇ ਨੇ, ਤੇ ਖੇਡ 'ਚ ਇੰਨਾ ਨਈ, ਧਿਆਨ ਜਾਂਦਾ ਬੱਚਿਆਂ ਦਾ ਟਾਈਮ ਈ ਨਈ ਮਿਲਦਾ, ਉਹਨਾਂ ਨੂੰ
ਉਹ ਬਚਪਨ ਉਹਨਾਂ ਨੇ ਦੇਖਿਆ ਹੀ ਨਈ, ਔਰ ਫੋਨ ਆ ਗਿਆ, ਟੀ ਵੀ ਆ ਗਏ, ਨਿਆਣੇ ਉਹਨਾਂ ਦੇ ਪਿੱਛੇ ਕੋਈ ਜਿੱਦਾਂ ਪੁਰਾਣੀ, ਆਪਾਂ ਗੇਮਸ ਖੇਡਦੇ ਹੁੰਦੇ ਸੀਗੇ, ਬਚਪਨ 'ਚ ਉਹ ਕੁੱਛ ਏਦਾਂ, ਮਤਲਬ ਬੱਚੇ ਹੁਣ ਦੇ, ਕਰਦੇ ਨਈ ਆ
ਹਾਂਜੀ, ਪਹਿਲੇ ਅਸੀਂ -ਅਸੀਂ ਜਦੋਂ ਛੋਟੇ ਹੁੰਦੇ ਸੀ। ਨਾ ਤੇ ਅਸੀਂ ਪਤਾ ਉਸ ਟਾਈਮ ਤੇ, ' ਅ ਜਿਹੜੀ ਕੋਮਿਕਸ ਕਿਤਾਬਾਂ, ਵਗੈਰਾ ਹੁੰਦੀਆਂ ਸੀ। ਪਹਿਲੇ ਤੁਸੀਂ ਸੁਣਿਆ ਹੋਏ ਸ਼ਾਇਦ, ਹੈਂ ਤੇ ਕੋਮਿਕਸ ਨੇ ਕਿਤਾਬਾਂ ਹੁੰਦੀਆਂ ਸੀ ਤੇ, ਉਹ ਸਾਨੂੰ ਲੋਕਾਂ ਨੂੰ ਰੈਂਟ ਤੇ ਮਿਲ ਜਾਂਦੀ ਸੀ, ਹੈਂ ਤੇ ਅਸੀਂ ਲੋਗ ਅਸੀਂ ਲੋਕ ਉੱਥੋਂ ਦੀ ਰੈਂਟ ਤੇ ਜਾ ਕੇ, ਅਸੀਂ ਲੋਕ ਮਤਲਬ ਪੜ੍ਹਦੇ ਸੀ। ਤੇ ਇੱਕ ਪੜ੍ਹਨ ਤਾਂ ਕਿ ਵੀ ਹੁੰਦਾ ਸੀ, ਕਿ ਘਰੇ ਬਹਿ ਕੇ, ਬੁੱਕਸ ਨੂੰ ਪੜ੍ਹਨਾ ਹਨਾ ਤੇ ਓ ਮਲਬ, ਓ ਪੜਨਾ ਤੇ ਹੋਰ, ਛੋਟੀ-ਛੋਟੀ ਗੇਮ ਖੇਡਨੀ ਹੈਂ ਬਾਰ ਗਰਾਊਂਡ ਹੈਗਾ ਸੀ ਸਾਡਾ, ਓ ਅਸੀ ਓਦੇ ਚ ਖੇਡਦੇ ਹੈਗੇ ਸੀ, ਜਿਵੇਂ ਪ੍ਹੈਲੇ ਕਿੱਨਾ ਖੋ-ਖੋ ਖੇਲਦੇ ਸੀ। ਹੈਨਾ, ਏਸ ਤਰਾਂ ਦੀ ਬੋਤ
ਓ ਕੀ ਓ ਲੁਕਨ-ਮੀਚੀ ਜੇ ਰੀ ਸੀਗੀ, ਸਾਡੇ ਉਥੇ ਨਾਨੀ ਦਾ ਅਸੀ ਜਾਣਾ। ਛੋਟੇ ਹੁੰਦੇ ਤਾਂ, ਅਸੀ ਉਥੇ ਸਾਰੇ ਪ੍ਹੈਲਾਂ ਲਾਈਟ ਚਲੀ ਜਾਂਦੀ ਹੁੰਦੀ ਸੀ ਨਾ। ਤਾਂ ਰਾਤ ਨਾ ਆੱਠ ਵਜੇ ਤੋਂ ਲੈ ਕੇ ਗੇਆਰਾਂ ਵਜੇ ਤੱਕ ਲਾਈਟ ਜਾਣੀ ਅਸੀ ਸਾਰਿਆਂ ਨੇ ਨਾ ਰੋਟੀ ਓ ਖਾ ਕੇ ਚੱਲ ਜਾਣਾ ਬਾਦ ਚ ਕ ਖੇਡਨਾ, ਨੇਰੇ ਦੇ ਵਿੱਚ ਈ ਖੇਡਨਾ।
ਹਾਂਜੀ-ਹਾਂਜੀ।
ਓ ਬੱਚਪਨ ਬੜਾ ਸ
ਹਾਂਜੀ। ਅਸੀ ਵੀ ਐਵੇਂ ਈ, ਸਾਡੇ ਨਾ ਅਸੀ ਜਿੱਥੇ ਪ੍ਹੈਲੇ ਰੈਂਦੇ ਸੀ ਤੇ ਉੱਥੇ ਕੀ ਸੀ, ਗਰਾਊਂਡ ਸੀ ਸਾਮਨੇ ਇਕ ਛੋਟਾ ਜਾ ਨਾ, ਓ ਸਾਈਡਾਂ ਚ ਘਾਰ ਬਨੇ ਹੋਏ ਸੀ, ਅ ਵਿੱਚ ਗਰਾਉਂਡ ਸੀ। ਤੇ ਓ ਲਾਗੇ-ਸ਼ਾਗੇ ਦੀ ਕੁੜੀਆਂ ਨੇ ਵੀ ਰਾਤ ਨੂੰ ਜਿਵੇਂ, ਨੌ-ਦਾੱਸ ਵੱਜ ਗੇ ਤੇ ਫ੍ਰਰੀ ਹੋ ਗਏ ਰੋਟੀ ਖਾ ਕੇ, ਹਨਾ ਤੇ ਓ ਬਾਰ ਆ ਜਾਣਾ। ਤੇ ਗਰਾਊਂਡ ਵਿੱਚ ਜੋ ਇੱਛਾ ਹੋਨੀ ਓ ਸਬ ਖੇਡਨੀ ਆਪਸ ਇੱਚ, ਛੋਟੇ-ਛੋਟੇ ਸਾਰੇ। ਹੁਨ ਤੇ ਸਬ ਏਕਦਮ, ਏੱਨੇ ਸਬ ਵੱਡੇ ਹੋ ਗਏ ਕਿ ਅੱਗੇ-ਅੱਗੇ ਸਬ ਦੇ ਬੱਚੇ ਹੋ ਗਏ, ਵੇਆ ਹੋ ਗੇਆ ਸਬ, ਐਂ ਲੇਕਿਨ ਉਸ ਟਾਈਮ ਦਾ ਨਾ ਅ ਹੁਨ ਓ ਚੀਜਾਂ ਰੈ ਨੀ ਗਈਆਂ ਹੈਗੀਆਂ ਏ।
ਪ੍ਹੈਲੇ ਵਾਲੀ ਚੀਜਾਂ ਬਿਲਕੁਲ ਨਈ ਐ, ਬੱਚਪਨ ਨਾ ਮਤਲਬ ਨਿਆਣੇਆਂ ਦਾ ਨਈ ਬੱਚਪਨ ਫੋਨਾਂ ਨੇ ਲੈ ਲੇਆ, ਟੀਵੀ ਨੇ ਲੈ ਲੇਆ। ਏ ਬੱਚਪਨ ਈ ਨੀ ਏ, ਏਨਾਂ ਦਾ ਆਪਣਾ ਈ ਦਿੰਦੈ।
ਹੂੰ।
ਅਸੀ ਸਗੋਂ ਦਾੱਸਦੇ ਨਾ ਕਿ ਤਾ ਮੈਂ ਆ ਓਨੂ ਛੋਟੇ ਹੁੰਦੇ ਮੈਨੂੰ ਨਾ, ਬਿਸਕਿਟ ਬੜੇ ਪਸੰਦ ਹੁੰਦੇ ਸੀ। ਮੈਂ ਬਿਸਕਿਟ ਬੜੇ ਖਾਣੇ, ਸਾਡੀ ਮੰਮੀ ਨੇ ਨਾ ਅ ਮੰਮੀ ਨੂੰ ਜਦੋਂ, ਮੈਂ ਕੀ ਕਰਨਾ ਬਿਸਕਿਟ ਖਾ ਕੇ ਨਾ ਖਾਲੀ ਰੈਪਰ ਨਾ ਡੱਬੇ ਚ ਈ ਰਾੱਖ ਦੇਨਾ ਤੇ ਮੇਰੇ ਭਰਾ ਦਾ ਨਾਂ ਲਾ ਦੇਣਾ, ਕਿ ਬਈ ਮੈਨੂੰ ਗੁੱਸਾ ਨੀ ਕਰੇਗੀ ਬਟ ਵੈਸੇ ਨਾ ਮੇਰਾ ਭਰਾ ਓਨੂੰ ਆਦਤ ਨੀ ਸੀ ਫੋਲਾ ਫਲਾਈ ਦੀ ਪਰ ਮੈਨੂੰ ਖਾਣੇ ਹੁੰਦੇ ਸੀਗੇ ਬਿਸਕਿਟ ਮੈਂ ਖਾਲੀ ਰੈਪਰ ਅੰਦਰ ਰਾ ਕੇ ਨਾ, ਫਿਰ ਜਦੋਂ ਮੰਮੀ ਨੇ ਦੇਖਣਾ, ਤਾਂ ਬੋਲਨਾ ਕਿੰਨੇ ਖਾੱਦੇ ਬਿਸਕਿਟ? ਮੈਂ ਬੋਲਨਾ ਮੰਮਾ ਵੀਰੇ ਨੇ ਖਾੱਦੇ, ਏਹੀ ਖਾ ਕੇ ਨਾ ਏਨੇ ਖਾਲੀ ਰੈਪਰ ਅੰਦਰ ਰਾੱਖਤਾ। ਮੇਰਾ ਨਾੱਕ ਇੰਨਾ ਤੇਜ ਸੀ, ਮੰਮੀ ਨੇ ਪੇਟੀ ਚ ਸੁ ਪੋਣੇ ਸ਼ੁਰੂ ਕਰਤੇ ਅਲਮਾਰੀ ਦੇ ਵਿੱਚ, ਮੈਨੂੰ ਹਰ ਪਾਸੇਓਂ ਲਾੱਬ ਜਾਂਦੇ ਹੁੰਦੇ ਸੀਗੇ।
ਸ਼ੌਕ ਸੀ ਨਾ ਖਾਨ ਦਾ, ਇਸ ਕਾਰਕੇ।
ਔਰ ਮੈਨੂੰ ਗੁੱਸਾ ਵੀ ਕੋਈ ਨੀ ਕਰਦਾ ਸੀ, ਕਿਉਂਕਿ ਸਾਰੇਆਂ ਤੋਂ ਛੋਟੀ ਦਾਦਕੇਆਂ ਵੱਲੋਂ ਵੀ, ਤੇ ਨਾਨਕੇਆਂ ਵੱਲੋਂ ਵੀ। ਦੋਨੋ ਪਾਸਿਓਂ ਛੋਟੀ ਸੀ, ਔਰ ਤਾੰਗ ਬੜਾ ਕੀਤਾ ਮੈਂ ਆਪਣੇ ਬੱਚਪਨ ਚ ਸਬ ਨੂੰ।
ਅੱਛਾ-ਅੱਛਾ, ਹੂੰ, ਹੂੰ।
ਹੁਨ ਸੁੱਖ ਨਾਲ ਸਾਡੇ ਮੰਮੀ ਬੋਲਦੇ ਕਿ ਦੇਖੇਓ ਜਿੰਨਾ ਤੂੰ ਮੈਨੂੰ ਤਾੰਗ ਕੀਤਾ, ਤੇਰੇ ਬੱਚੇ ਓਨਾ ਈ ਕਰੇਗਾ ਔਰ ਸੱਚੀ ਓਦਾਂ ਈ ਕਰਦੇ ਦੋਨੋ।
ਹਾਂਜੀ, ਅ ਅੱਛਾ ਸਾਡੇ ਘਾਰ ਏਂਜ ਨੀ ਐ, ਹੁਨ ਮੇਰੀ ਬੇਟੀ ਵੀ ਹੈਗੀ ਏ ਮੇਰੀ ਬੇਟੀ ਬੋਤ ਅੱਛੀ ਏ। ਹੈਂ ਓਨੇ ਮੈਨੂੰ ਬਿਲਕੁਲ ਬੱਚਪਨ, ਹੁਨ ਤੇ ਵੱਡੀ ਹੋ ਗਈ ਏ, ਹਨਾ ਬੱਚਪਨ ਚ ਉਹਨੇ ਮੈਨੂੰ ਕਦੀ ਨੀ ਤੰਗ ਕੀਤਾ ਮੈਂ ਕਹਿੰਨੀ ਕੀ ਸ਼ਾਇਦ ਇਸ ਚੀਜ਼ ਦਾ ਰਿਕਾਰਡ ਹੈਗਾ ਮੇਰੇ ਕਿ ਅ ਮੈਂ ਉਹਨੂੰ ਅੱਜ ਤੱਕ ਕਦੀ ਇਕ ਥੱਪੜ ਨੀ ਮਾਰਿਆ। ਕਿਉਂਕਿ ਉਹਨੇ ਇਸ ਤਰਾਂ ਦੀ ਕੋਈ ਸੈ਼ਤਾਨੀ, ਕੋਈ ਜਿੱਦ, ਕੋਈ ਕੁਛ ਨੀ ਕੀਤਾ ਕਿ ਮੈਨੂੰ ਲੋੜ ਪਏ ਕਿ ਮੈ ਓਨੂੰ ਇੱਕ ਥੱਪੜ ਮਾਰਾ ਗੁੱਸਾ ਆਏ ਮੈਨੂੰ। ਹੈਨਾ ਇਹ ਇਸ ਤਰਾਂ ਇਸ ਹਾਂ ਇਸ ਤਰਾਂ ਦਾ ਉਹਦਾ ਇਸ ਤਰਾਂ ਦਾ ਰਿਹਾ ਹੈਗਾ ਏ ਆ। ਲੇਕਿਨ ਜਿਸ ਤਰਾਂ ਅਸੀਂ ਸ਼ਤਾਨੀ ਕੀਤੀ ਨਾ ਬਚਪਨ ਅਸੀਂ ਬੜੀ ਮਾਰ ਖਾਈ ਮੰਮੀ ਕੋਲੋਂ।
ਮੈਂ ਵੀ ਬੋਤ ਮਾਰ ਖਾਧੀ ਆ।
ਅਸੀਂ ਵੀ ਐ ਮੈਂ ਮਤਲਬ ਕਿ ਮੈਂ ਵੀ ਬੋਤ ਮਾਰ ਖਾਧੀ ਇੰਨੀ ਸ਼ਤਾਨੀਆਂ ਕਰਦੀ ਸੀ ਸਾਡੇ ਨਾਲ ਵਾਲੇ ਗੁਆਂਢੀ ਹੈਗੇ ਸੀ ਬਿਲਕੁਲ ਨਾਲ ਤੇ ਹੋਲੀ ਅਗਰ ਆਉਣੀ ਤੇ ਹੋਲੀਆਂ ਚ ਉਹਨਾਂ ਨੇ ਪਾਪੜ ਬਨਾਣੇ ਹੈਂ। ਆਲੂ ਦੇ ਪਾਪੜ ਮੈਨੂੰ ਨਮਕੀਨ ਖਾਣ ਦਾ ਬੋਤ ਹੈਗਾ ਆ ਹੈਂ ਤੇ ਉਹਨਾਂ ਨੇ ਪਾਪੜ ਤਾਂ ਮੈਂ ਨਾ ਉਹਨਾਂ ਦੀ ਛੱਤ ਤੇ ਚਲੇ ਜਾਣਾ ਗਰਮੀਆਂ ਹੋਣੀਆਂ ਤੇ ਉਹਨਾਂ ਨੇ ਛੱਤ ਤੇ ਜਾ ਕੇ ਉਹਨਾਂ ਦੇ ਪਾਪੜ ਉਹਨਾਂ ਨੇ ਅਜੇ ਕੋਠੇ ਤੇ ਪਾ ਕੇ ਜਾਣੇ ਨੇ ਥੱਲੇ ਉਹਨਾਂ ਨੇ ਜਾਣਾ ਬਸ ਮੈਂ ਹਾ ਔਰ ਪਾਪੜ ਉਹਨਾਂ ਦਾ ਗਾਇਬ। ਸਿੱਧਾ ਮੂੰਹ ਦੇ ਅੰਦਰ ਗਿੱਲਾ ਆ ਬਹੋਤ ਸਵਾਦ ਲੱਗਦਾ ਹੈਗਾ ਸੀ ਉਹਨਾਂ ਦੇ ਪੇੜ ਹੈਗੇ ਸੀ ਮਤਲਬ ਉਹਨਾਂ ਦੇ ਘਰ ਖੂਹ ਹੈਗਾ ਸੀ ਉਹਨਾਂ ਦੀ ਫੁੱਲ ਤੋੜ- ਤੋੜ ਕੇ ਅ ਸੀਂ ਖੂਹ ਵਿੱਚ ਬਹੋਤ ਸ਼ਤਾਨੀਆਂ ਕੀਤ। ਨੂ ਵਿਚਾਰੀ ਸ਼ਿਕਾਇਤ ਕਰਦੀ ਰਹਿ ਜਾਂਦੀ ਸੀ ਮੰਮੀ ਨੂੰ ਕਿ ਹਾਂ ਵੀ ਕਿੰਨੀ ਸ਼ਤਾਨੀ ਕਰਦੀ ਏ ਇਹਨੂੰ ਗੁੱਸੇ ਹੋਵੋ ਫੇਰ ਸਾਡੇ ਮੰਮੀ ਕਰਦੇ ਸੀ ਪਿਟਾਈ।
ਸਾਡੇ ਦੇ ਦੇਸ਼ ਅਸੀਂ ਆਪਣੇ ਨਾਨੀ ਦੇ ਜਾਣਾ ਨਾ ਉਹਨਾਂ ਨਾ ਸਾਡੇ ਇੱਥੇ ਮਤਲਬ ਮੇਰੀ ਨਾਨੀ ਦੇ ਨਾ ਫਰੈਂਡ ਹੈਗੇ। ਉਹਨਾਂ ਦੇ ਨਾ ਝਾੜ ਸੀਗਾ ਇਹਦਾ ਕੀ ਬੋਲਦੇ ਇਹਨੂੰ ਉਹ ਜਮਨਾ ਦਾ ਝਾੜ ਸੀ। ਤਾਂ ਉਹਨੇ ਨਾ ਸਾਡੇ ਇੱਥੇ ਅਮਰੂਦ ਲੈ ਕੇ ਚਲੇ ਜਾਣੇ ਤਾਂ ਅਸ ਤੇ ਅਗਰ ਮੰਗਣ ਗਏ ਨਾ ਸਾਨੂੰ ਜਾਮਣ ਚਾਹੀਦੇ ਉਹਨੇ ਬੋਲਣਾ ਨਹੀਂ ਹੈਗੇ ਜਾਓ ਇੱਥੋਂ ਏਦਾਂ ਬੋਲ ਦੇਣਾ ਔਰ ਜਦੋਂ ਸਾਨੂੰ ਉਹਨਾਂ ਦੇ ਟਾਈਮਿੰਗ ਪਤਾ ਹੋਣੀ। ਸਕੂਲ ਦੀ ਜੇ ਗੁਰਦੁਆਰੇ ਦੀ ਉਹਨਾ ਨੇ ਇਸ ਟਾਈਮ ਤੇ ਗੁਰਦੁਆਰੇ ਜਾਣਾ ਉਹ ਜਿੱਦਾਂ ਹੀ ਗੁਰ ਦੁਆਰੇ ਗਏ ਅਸੀਂ ਭੱਜੇ ਉਹਨਾਂ ਦੀ ਛੱਤ ਤੇ ਜਾ ਕੇ ਨਾ ਸਾਰੇ ਤੋੜ- ਤੂੜ ਕੇ ਲੈ ਲੈ ਜਾਂਣੇ ਬਾਅਦ ਚ ਆਰਾਮ ਨਾਲ ਲੂਣ ਪਾ ਕੇ ਖਾਣਾ ਫੇਰ ਨਾਨੀ ਨੇ ਬੋਲਣਾ ਆਹ ਤੁਸੀਂ ਨਿੱਕੇ ਜਿਹੇ ਹੈਗੇ ਆ ਤੁਸੀਂ ਪੰਗੇ ਲੈਂਦੇ ਹੋ ਛੱਤ ਡਿੱਗ ਜੋ ਗਏ, ਪਰ ਉਹ ਚੀਜ਼ ਨਾ ਮਤਲਬ, ਏਦਾਂ ਲੈ ਕੇ ਆਣੀ ਨਾ ਖੁਸ਼ੀ ਬੜੀ ਹੁੰਦੀ ਸੀਗੀ।
ਹਾਂ ਹਾਂਜੀ ਜਿਵੇਂ ਮਤਲਬ ਕਿ ਜੋ ਇੱਕ, ਨੋਰਮਲ ਚੀਜ਼ ਮਿਲੇ ਕਿ ਉਹਦੀ ਇੰਨੀ ਖੁਸ਼ੀ ਨਹੀਂ ਜੇ ਉਹ ਇਸ ਤਰਾਂ ਕਰਕੇ ਖੁਸ਼ੀ ਮਿਲਦੀ ਐ। ਕਿ ਅਸੀਂ ਗਏ ਤੋੜ ਕੇ ਲੈ ਆਏ ਸਾਡੇ ਉੱਧਰ ਵੀ ਅ- ਇਸ ਤਰਾਂ ਹੀ ਕਿਸੇ ਦੇ ਘਰ ਬੇਰੀ ਦੇ ਪੇੜ ਸੀ ਬੇਰ ਦਾ ਹਨਾ ਤੇ ਅਸੀਂ ਵੀ ਉਹਨਾਂ ਦੇ, ਤੇ ਉਹਨੀ ਤਾਂਾਰੀ ਟੈਣੀਆਂ ਨਾ ਬਾਹਰ ਨੂੰ ਡਿੱਗੀਏ ਬਾਹਰ ਨੂੰ ਹੈਗੀ ਸੀ ਦੀਵਾਰ ਤੋਂ, ਤੇ ਅਸੀਂ ਵੀ ਉਹਨਾਂ ਦੀ, ਦੀਵਾਰ ਵਾਲੇ ਪਾਸੇ ਜਾ ਕੇ ਬੇਰ ਤੋੜ ਲੈਣੇ। ਬੜੀ ਇਸ ਤਰਾਂ ਕਰਿਆ ਹੈਗਾ ਫੇਰ।
ਮੈਂ ਨਾ ਆਪਣੇ ਨਾਨੀ ਨਾਨੇ ਦੇ ਨਾਲ ਨਾਨਕਸਰ ਗੁਰਦੁਆਰੇ ਗਈ। ਛੋਟੀ ਜੀ, ਨਾਨੀ ਮੈਂ ਜਿਦ ਚ ਮੈਂ ਕਿਹਾ ਮੈਂ ਪਾਪਾ ਜੀ ਦੇ ਨਾਲ ਜਾਣਾ ਹੀ ਆ। ਮੈਨੂੰ ਲੈ ਕੇ ਜਾਣ ਪਾਪਾ ਜੀ ਤਾਂ ਓ ਬੋਲਦੇ ਠੀਕ ਐ ਚੱਲ ਮੇਰੇ ਨਾਲ ਨਾਨੀ
ਹੂੰ-ਹੂੰ।
ਸੀ ਅਸੀਂ ਗੁਰਦੁਆਰੇ ਦਰਸ਼ਨ ਕੀਤੇ ਔਂਦੇ ਹੋਏ ਨਾ ਤੇੇ ਇਕ ਹੈਗੇ ਸੀ ਸਾਡੇ ਗੁਆਂਢੀ ਸੀ ਤੇ ਓਥੇ ਜਾ ਕੇ ਨਾ ਰੈਣ ਲਾਗੇ ਓਨਾਂ ਦੇ ਨਾ ਬੜੇ ਬੇਰ ਲੱਗੇ ਹੋਣੇ ਤਾਂ ਓਨਾਂ ਨੂੰ ਮਤਬ ਮੈਂ ਕਿਆ, ਮਾਮਾ ਜੀ ਵੇਰ ਦੇ ਦੋ ਨਾ ਮੈਨੂੰ ਪੈਕੇਟ ਚ ਪਾ ਕੇ, ਤਾਂ ਮੈਂ ਘਰ ਜਾ ਕੇ ਨਾ ਖਾ ਲੂੰਗੀ ਤੇ ਸਾਰੇਆਂ ਨੂੰ ਵੀ ਦਊਂਗੀ ਤੇ ਓਨਾਂ ਨੇ ਬੋਲਣਾ ਤੂੰ ਪੱਕਾ ਖਾ ਲੇਗੀ ਸਾਰੇਆਂ ਨੂੰ ਦੇਈਗੀ ਮੈਂ ਕਿਆ ਹਾਂ ਮੈਂ ਸਾਰੇਆਂ ਨੂੰ ਦਊਂਗੀ ਕਿਓਕਿ ਮੇਰੇ ਤੇ ਨਾ ਬੜਾ ਡਾਊਟ ਹੁੰਦਾ ਸੀ ਕਿ ਮੈਂ ਕੱਲੀ ਖਾ ਲੈਂਦੀ ਹੁੰਦੀ ਸੀ ਦਿੰਦੇ ਨੀ ਸੀਂ ਆਪਣੀ ਚੀਜ਼ ਕਦੀ ਓਨਾਂ ਨੇ ਮੈਨੂੰ ਏਦਾ ਕਰ-ਕਰ ਕਰਕੇ ਨਾ ਇੱਕ ਪੈਕੇਟ ਚ ਦਿੱਤੇ। ਓ ਮੈਂ ਜਦੋਂ ਅਸੀਂ ਘਰ ਵਾਪਿਸ ਆ ਰਏ ਸੀਗੇ ਓ ਮੇਰੀ ਅੱਖ ਲਾਗੀ, ਹੁਣ ਛੋਟੀ ਜੇ ਹਵਾ ਲੱਗੀ ਤਾਂ ਬੋਲਦੇ ਨਾ ਨਿਆਣੇ ਸੌਂ ਜਾਂਦੇ ਮੇਰੀ ਮੈਨੂੰ ਹਵਾ ਲੱਗੀ ਮੈਂ ਸੌਂਗੀ। ਓ ਮੈਂ ਪੈਕੇਟ ਜੇੜਾ ਫੜਿਆ ਸੀ ਨਾ ਓ ਥੱਲੇਓ ਦੀ ਪਤਾ ਨੀ ਕਿੱਦਾਂ ਪੜ ਗਿਆ ਸਾਰੇ ਨਾ ਜਾਮ ਕੇ ਬੇਰ ਡਿੱਗ ਗਏ। ਮੈਂ ਘਰ ਆ ਕੇ ਬੀਜੀ ਹੋਨਾ ਦਾ ਵੇੜਾ ਸੀ ਓ ਵੇੜੇ ਚ ਓ ਲੰਮੇ ਪੈ-ਪੈ ਕੇ ਰੋਈ ਮੇਰੇ ਬੇਰ ਮੈਂ ਕਿਆ ਏਨਾਂ ਨੇ ਖਾ ਲਏ ਪਾਪਾ ਜੀ ਨੇ ਬੀਜੀ ਨੇ ਮੰਮਾ ਰਾਜ ਦੇ ਵਿੱਚ ਈ ਓ ਬੋਲੀ ਜਾਣ ਅਸੀਂ ਨਈਂ ਤੇ ਮੈਂ ਬੋਲਿਆ ਨਈਂ ਏਨਾਂ ਨੇ ਖਾਦੇ ਆ ਮੈਂ ਥੱਲੇ ਈ ਲੰਮੀ ਪੈ ਗੀ। ਉੱਚੀ-ਉੱਚੀ ਰੋਣ ਲਾਗੀ ਸਾਰੇਆਂ ਨੂੰ ਦੱਸਣ ਲਾਗੀ। ਮੇਰੇ ਨਾਨੀ-ਨਾਨੇ ਨੇ ਮੇਰੇ ਬੇਰ ਖਾ ਲਏ, ਪਾਪਾ ਜੀ ਬੋਲਦੇ ਆਂਦੇ ਮੈਂ ਹੋਰ ਲੈ ਦੂਗਾ ਭੈਣੇ, ਤੂੰ ਚੁੱਪ ਕਰ ਜਾ ਚੁੱਪ ਕਰ ਜਾ।
ਹਾਂ ਓਹੀ ਤੇ ਏਹੀ, ਏਹੀ ਗੱਲਾਂ ਤੇ ਸੋਚ-ਸੋਚ ਕੇ ਨਾ ਕਦੀ-ਕਦੀ ਸੋਚੋ ਤੇ ਕਿੰਨਾ ਅੱਛਾ ਲੱਗਦਾ ਹੈਗਾ ਏਆ ਕਿ ਹਾਂ ਬਈ ਲੇਕਿਨ ਹੁਨ ਜੇੜੇ ਅੱਜ-ਕੱਲ ਬੱਚੇ ਨੇ ਓ ਪੈਲੀ ਗੱਲ ਤੇ ਦੇਖੋ ਅੱਜ-ਕੱਲ ਕੀ ਐ ਨਾ ਹੁਣ ਟਾਈਮ ਈ ਨੀ ਹੁੰਦਾ ਹੈ ਜਿਵੇਂ ਕਿ ਹਾਂ ਵੀ ਕਿਤੇ ਜਾਓ ਆਓ, ਪੈਲੇ ਪੈਲੇ ਅਸੀਂ ਛੋਟੇ ਹੁੰਦੇ ਸੀ, ਸਾਡੀ ਭੂਆ ਆ ਜਾਂਦੀਆਂ ਸੀਂ। ਹੈਂ ਮੇਰੀ ਦੋ ਭੋਆ, ਸੀ ਭੂਆ ਆ ਜਾਂਦੀਆਂ ਸੀ। ਤੇ ਫੇਰ ਓਨਾਂ ਨਾਲ ਅਸੀਂ ਘੁੰਮਣ ਜਾਣਾ। ਪੈਲੇ ਅਸੀਂ ਛੋਟੇ-ਛੋਟੇ ਹੈਗੇ ਸੀ ਤੇ ਫੇਰ ਨਾ ਉਦੋਂ ਅ ਟੀ ਵੀ ਵਗੈਰਾ ਘੱਟ ਈ ਹੁੰਦਾ ਸੀ। ਮੈਂ ਬੋਹਤ ਛੋਟੇ ਸੀ, ਅਮਰ ਤੇ ਉਦੋਂ ਹਾਂਜੀ।
ਮੈਂ ਕਿਆ ਏ ਚੀਜ਼ਾਂ ਦਾ ਕਰੇਜ਼ ਈ ਨੀ ਸੀ।
ਹਾਂ ਨਈਂ-ਨਈ ਇਕੱਲੇ ਤਾਂ ਹੈ ਹੀ ਨੀ ਸੀ ਨਾ ਬਿਲਕੁਲ ਵੀ ਕਿਓਂਕੇ ਬਸ ਇਸੇ ਟਾਈਮ ਨਿਕਲ ਜਾਂਦਾ ਸੀ, ਬਸ ਸਕੂਲ ਚਲੇ ਗੇ ਆ ਗੇ। ਥੋੜਾ ਪੜ ਲਿਆ ਸ਼ੈਤਾਨੀਆਂ ਕਰ ਲਈਆਂ, ਖੇਡ ਲਿਆ ਤੇ ਇਸੇ ਚ ਈ ਸਾਰਾ ਦਿਨ ਨਿਕਲ ਜਾਂਦਾ ਸੀ। ਹੈਂ ਤੇ ਓ ਲੋੜ ਈ ਨੀ ਪੈਂਦੀ ਸੀ, ਕਿ ਹਾਂ ਬਈ ਕੋਈ ਟੀ ਵੀ ਵੀ ਇਸ ਤਰਾਂ ਹੁੰਦਾ ਐ। ਹੈਨਾ ਫਿਰ ਜੇ ਜਿਵੇਂ-ਜਿਵੇਂ ਫਿਰ ਟੀ ਵੀ ਆਏਆ ਤੇ ਫਿਰ ਚਲੋ ਫਿਰ ਟੀ ਵੀ ਦੀ ਤਰਫ ਥੋੜਾ ਧਿਆਨ ਜਾਣ ਲੱਗ ਪਿਆ। ਹੈਨਾ ਫੇਰ ਟੀ ਵੀ ਲੈ ਲਿਆ, ਤੇ ਟੀ ਵੀ ਤੇ ਥੋੜਾ ਦੇਖਣ ਲੱਗ ਪਏ। ਤੇ ਓ ਸਾਡੀ ਭੂਆ ਆ ਜਾਂਦੀਆਂ ਸੀ ਤੇ ਪੈਲੇ ਕੀ ਹੁੰਦਾ ਸੀ ਪੈਲੇ ਟੋਫਿਸ ਵਗੈਰਾ ਚ ਦੇਖਣ ਜਾਂਦੇ ਸੀ। ਹੂੰ ਤੇ ਫੇਰ ਓ ਲੋਕ, ਫਿਰ ਸਾਡੀ ਭੂਆ ਕਰ ਜਾਂਦੀਆਂ ਸੀ ਫੇਰ ਸਾਨੂੰ ਵੀ ਲੈ ਜਾਂਦੇ ਸੀ ਸਾਡੇ ਡੈਡੀ ਜੀ, ਅਗਰ ਟਾਕੀਜ਼ ਚ ਲੈਜਾ ਕੇ ਕਾਰਟੂਨ ਫਿਲਮਾਂ ਬੜੀਆਂ ਲੱਗਦੀਆਂ। ਜਾਂਦੀਆਂ ਸੀ ਹੈਂ। ਤੇ ਫੇਰ ਉਹ ਕਾਰਟੂਨ ਪਿਕਚਰਾ ਯਾ ਜਾਨਵਰ ਦੀ ਹਨਾ ਇਸ ਤਰ੍ਹਾਂ ਦੇ ਪਿਕਚਰਾਂ ਦੇ ਨਾਲ ਲੈ ਜਾਂਦੇ ਸੀ, ਅੱਛਾ ਲੱਗਦਾ ਹੈਗਾ ਸੀ।
ਬਚਪਨ ਮਨ ਹੁਨ ਤਾ ਕਿਸੇ ਕੋਲ ਟਾਈਮ ਹੀ ਨੀ ਰਹਿ ਗਿਆ, ਬਚਪਨ ਦੀਆਂ ਚੀਜ਼ਾਂ ਯਾਦ ਕਰਨ ਨੂੰ ਕੁਛ ਨੀ। ਸਭ ਆਪਣੇ ਆਪ ਚ ਇੰਨੇ ਬਿਜ਼ੀ ਹੈਗੇ ਆ।
ਹੂੰ ਹੁਣ ਤੁਸੀਂ ਸੋਚ ਕੇ ਦੇਖੋ ਕਿ ਅਗਰ ਜੇੜੇ ਅੱਜ ਦੇ ਬੱਚੇ ਹੈਗੇ ਨੇ ਉਹ ਆਪਣਾ ਵੱਡੇ ਹੋ ਕੇ ਕਿਹਨੂੰ ਆਪਣਾ ਬਚਪਨ ਦੱਸਣਗੇ, ਐਸੀ ਚੀਜ਼ ਦਾ ਬਚਪਨ ਦੱਸਣਗੇ ਕਿ ਅਹ ਅਸੀਂ ਪੜ੍ਹਦੇ ਰਏ। ਕੁਛ ਯਾ-ਯਾ ਫਿਰ ਮੋਬਾਈਲ ਮੋਬਾਈਲ ਚ ਅੱਜ-ਕੱਲ ਕਾਰਟੂਨ ਏ ਐ ਸਭ ਦੇਖਦੇ ਰਏ।
ਇਹੀ ਸਭ ਚੱਲਦਾ ਰਹਿੰਦਾ, ਸਾਨੂੰ ਏ ਜ ਅੰਬਾ ਦਾ ਸੀਜਨ ਹੋਨਾ ਨਾ ਤਾਂ ਜ ਨਾਨੀ ਹੋਨਾ ਦਾ ਘਰ ਸਾਡੇ ਉੱਥੇ ਨੇੜੇ ਹੀ ਸੀਗਾ ਨਾ ਪੰਜ-ਦਸ ਮਿੰਟ ਦਾ ਹੀ ਰਾਹ‌।
ਹੂੰ
ਤਾਂ ਅਸੀਂ ਸਾਰਿਆਂ ਨੇ ਨਾ ਉੱਥੇ ਰਾਤ ਰਹਿਣਾ ਨਾ ਜਦੋਂ ਸਾਡੇ ਪਾਪਾ ਜੀ ਨੇ ਨਾ ਬਾਲ ਬਲਟੀ ਚ ਨਾ ਧੋ ਕੇ ਅੰਬ ਰੱਖ ਦੇਣੇ ਤੇ ਸਾਨੂੰ ਨਾ ਸਾਰਿਆਂ ਨੂੰ ਅਸੀਂ ਨਿੱਕੇ-ਨਿੱਕੇ ਜੇ ਸਾਨੂੰ ਸਾਰਿਆਂ ਨੂੰ ਬਿਠਾ ਕੇ ਬੋਲਨਾ ਜੇੜਾ ਦੋ ਰੋਟੀਆਂ ਖਾਊਗਾ, ਓਨੂੰ ਮੈਂ ਅੰਬ ਦਊਂਗਾ ਇੱਕ। ਤੇ ਔਰ ਮੈਂ ਛੋਟੀ ਜੀ ਔਰ ਮੈਨੂੰ ਬੌਤ ਪਸੰਦ ਸੀਗੇ, ਸਾਡੇ ਘਰ ਚ ਇੰਨੇ ਅੰਬ ਕਿਸੇ ਨੂੰ ਨ ਪਸੰਦ ਜਿਨੇ ਮੈਨੂੰ ਪਸੰਦ ਸੀ। ਪਾਪਾ ਜੀ ਮੈਂ ਕਿਹਾ ਪਾਪਾ ਜੀ, ਮੈਂ ਤਾਂ ਛੋਟੀ ਆ ਮੈਂ ਤਾਂ ਦੋ ਫੁਲਕੇ ਖਾਧੇ ਨੀ ਜਾਨੇ। ਮੈਂ ਇੱਕ ਖਾ ਲਵਾਂ ਤੁਸੀਂ ਮੈਨੂੰ ਦੋ ਅੰਬ ਦੋਗੇ, ਉਹ ਬੋਲਦੇ ਹਾਂ ਪ੍ਰੀਤੀ ਤੈਨੂੰ ਦੇ ਦੇਨਾ ਮੈਂ ਦੋ ਅੰਬ, ਓ ਸਾਰੇ ਜਾਣੇ ਬੋਲ ਤੁਸੀਂ, ਸਾਨੂੰ ਨੀ ਦੇ ਰਹੇ ਉਹਨੂੰ ਕਿਉਂ ਦੇ ਰਹੇ ਹੋ ਓ ਬੋਲੇ ਛੋਟ ਟੀ ਹੈ ਨਾ ਉਹ, ਉਹ ਮੰਗਦੀ ਪਈ ਆ, ਉਹ ਖਾਂਦੀ ਵੀ ਹੈ ਨਾ। ਤੁਸੀਂ ਸਭ ਵੱਡੇ ਹੋ ਬੋਲਦੇ ਅਸੀਂ ਕਿਹੜੇ ਇੰਨੇ ਵੱਡੇ ਮੇਰੇ ਭੈਣ-ਭਰਾ ਸਾਰੇ।
ਹੂੰ
ਮੈਨੂੰ ਪਾਪਾ ਜੀ ਨੇ ਹਰ ਟਾਈਮ ਤੇ ਨਾ ਦੋ ਅੰਬ ਦੇਨੇ। ਇਨਾਂ ਨੂੰ ਕਿੱਸੇ ਨੂੰ ਨੀ ਦੇੇਨੇ। ਕਹਿਨਾ ਓ ਛੋਟੀ ਹੈਗੀ ਹੈ, ਬੌਤ ਚੱਕਿਆ ਬੌਤ ਚੱਕ ਕਿਆ ਪੂਰੇ ਘਰ ਚ ਇਕ ਕੱਲੀ ਮੇਰੀ ਮੰਮੀ ਸੀ ਜੇੜੀ ਮੈਨੂੰ ਮਾਰਦੀ ਸੀ, ਮੈਂ ਬੜਾ ਤੰਗ ਕਰਨਾ ਫੇਰ ਉਹਨਾਂ ਨੇ ਮੈਨੂੰ ਨਾ ਦਵਾਨ ਤੇ ਬਿਠਾ ਦੇਣਾ ਮੈਨੂੰ ਰਿਮੋਟ ਕੰਟਰੋਲ ਕਾਰ ਬੌਤ ਪਸੰਦ ਸੀ ਕਦੇ ਮੈਂ ਡੋਲ ਵਗੈਰਾ ਨਾਲ ਨੀ ਖੇਡੀ। ਇਹਨਾਂ ਨੇ ਨਾ ਕਹਿਣਾ ਜਦੋਂ ਮੇਰੇ ਤੋਂ ਪਰੇਸ਼ਾਨ ਹੋ ਜਾਣਾ ਨਾ ਥਕਾਨ ਮੈਂ ਕਰ ਦੇਣੀ ਫਿਰ ਮੰਮੀ ਨੇ ਕੀ ਕਹਿਣਾ ਮੈਨੂੰ ਦਵਾਨ ਤੇ ਬ ਉਠਾ ਕੇ ਨਾ ਉਹ ਰਿਮੋਟ ਕੰਟਰੋਲ ਕਰ ਕੱਢ ਕੇ ਰਿਮੋਟ ਫੜਾ ਦੇਨਾ।